ਹਾਂਜੀ।
ਸਸ੍ਰੀ ਕਾਲ ਭੈਨ ਜੀ।
ਸਾਸ੍ਰੀ ਕਾਲ ਜੀਓ।
ਕੀ ਹਾਲ-ਚਾਲ ਐ ਭੈਨ ਜੀ?
ਬਾਸ ਜੀ, ਬਾਸ ਜੀ, ਮੈਂ ਥਾਂਨੂੰ ਪੈਚਾਣੇਆ ਨੀ ਤੁਸੀ
ਮੈਂ ਤੁਆਡੇ ਸਾਮਣੇ ਰੈਂਦੀ ਆ ਭੈਨਜੀ।
ਅੱਛਾ-ਅੱਛਾ, ਅੱਛਾ, ਅੱਛਾ, ਅੱਛਾ, ਅੱਛਾ, ਅੱਛਾ, ਅੱਛਾ, ਅੱਛਾ, ਅੱਛਾ।
ਰੋਜ਼ ਗੁਰਦਾਰੇ ਤੱਕਦੇ ਨੀ, ਤੁਸੀਂ ਪਾਠ ਕਰਦੇ ਹੋਏ।
ਆਓ, ਅੱਛਾ ਜੀ, ਅੱਛਾ, ਅੱਛਾ, ਅੱਛਾ, ਅੱਛਾ ਅ
ਮੇਰੇ ਸਰਦਾਰ ਜੀ ਸੁਖਮਨੀ ਸੈਬ ਦਾ ਪਾਠ ਕਰਦੇ ਨੇ, ਤੇ ਮੈਂ ਅਸੀੇ ਨਿਤਨੇਮ ਕਰਦੇ ਆਂ।
ਅੱਛਾ, ਅੱਛਾ, ਅੱਛਾ, ਅੱਛਾ, ਅੱਛਾ। ਭੈਨ ਜੀ, ਮੈਂ ਤੁਆਡ ਨਾਲ ਇੱਕ ਗਾੱਲ ਕਰਨੀ ਸੀ।
ਹਾਂਜੀ, ਹਾਂਜੀ ਦੱਸੋ ਜੀ?
ਹਾਂ, ਮੈਂ ਤੇ ਸੋਚੇਆ ਸੀ ਭੈਨ ਜੀ ਦੇ ਘਾਰ ਜਾਵਾਂਗੀ
ਆਓ ਨਾ ਭੈਨ ਜੀ, ਜੀ ਸਦਕੇ ਆਓ ਤੁਆਡਾ ਆਪਣਾ ਘਾਰ ਏ ਭੈਨ ਜੀ। ਮੇਰੀ ਬੇਟੀ ਮੈਡਮ ਅ, ਹਾਂਜੀ ਓ ਨਾ ਕੋਰਸ ਕਰਦੀ ਪਈ ਏ ਹੋਣ
ਕਿਸ ਚੀਜ ਦਾ ਕੋਰਸ ਕਰਵਾ ਰਏ ਓ ਬੱਚੀ ਨੂੰ?
ਏ ਕੰਪੂਟਰ ਨੀ ਚੱਲੇ ਹੋਏ ਭੈਨਜੀ ਅੱਜ-ਕੱਲ, ਓਦਾ ਈ ਕਰ ਰਈ ਏ।
ਅੱਛਾ, ਅੱਛਾ, ਅੱਛਾੱ, ਅੱਛਾ, ਅੱਛਾ, ਅਛਾ। ਤੇ ਕਿੰਨੇ ਸਾਲ ਦੀ ਹੋ ਗਈ ਨੇ ਬੱਚੀ ਤੁਹਾਡੀ
ਛੋਟੀ ਏ ਭੈਣ ਜੀ ਹਲੇ
ਛੋਟੀ ਕਿਤਨੀ ਹੈ ਛੋਟੀ
ਇਕ ਘੱਟ ਵੀ ਦੀ ਐ ਭੈਣ ਜੀ
ਹਾਂਜੀ।
ਇੱਕ ਘੱਟ ਵੀ ਦੀ ਏ ਭੈਨਜੀ
ਅੱਛਾ, ਅੱਛਾ, ਅੱਛਾ, ਅੱਛਾ ਮੈਂ ਤੇ ਸੋਚੇਆ ਤੁਆਡੀ ਬੱਚੀ ਮੇਰੇ ਖੇਆਲ ਬਾਈ, ਬਾਈ ਪੱਚੀ ਸਾਲ ਹੈਗੀ ਏ, ਮੈਨ ਨੀ ਪਤਾ ਵੀ, ਅੱਛਾ, ਅੱਛਾ,, ਅੱਛਾ ਅੱਛਾ ਸ਼ਰੀਰ ਥੋੜੇ ਜੇ ਭਾਰੀ ਕਾਰਕੇ ਨਾ, ਲੱਗਦੀ ਏ ਨਾ ਮੈਂ ਕੈਹਾ ਵੱਡੀ, ਵੱਡੀ ਲੱਗਦੀ ਏ ਤੇ ਮੈਂ ਕੇਆ ਭੈਨ ਜੀ ਕੋਲ ਪੁੱਛਾਂ, ਮੇਰਾ ਬੱਚਾ ਵੀ ਹੈਗੈ ਮੇਰਾ ਬ
ਲਾ ਕਰਦੀ ਪੀ ਆਪਣਾ, ਓ ਸ਼ੇਕ ਚੱਲਦੇ ਪਏ ਨਾ ਅੱਜ-ਕੱਲ ਓ ਪੀਂਦੀ ਪਈ ਏ।
ਅੱਛਾ, ਅੱਛਾ, ਅੱਛਾ, ਅੱਛਾ, ਅੱਛਾ। ਭੈਨ ਜੀ ਕੈਂਦੇ ਹੂੰਦੇ ਨਾ, ਕਮਜੋਰੀ ਬੜੀ ਆ ਜਾਂਦੀ ਏ ਕੈਂਦੇ ਨੇ ਲੋਗ।
ਨਈ ਭੈਨਜੀ ਕੋਈ ਕਮਜ਼ੋਰੀ ਨਈ ਉਲਟਾ ਓ ਊਰਜਾ ਜਾਦਾ ਆ ਗਈ ਏ, ਹੋਨ ਨਾਤੀ ਧੋਤੀ ਫਿਰਦੀ ਏ ਆਰਾਮ ਵੀ ਨੀ ਸਾਰਾ ਦਿਨ ਕਰਦੀ ਫੇਰ ਵੀ ਸਾਰੇ ਕੰਮ ਕਰ ਲੈਂਦੀ ਹੈ ਓਨੂੰ ਸ਼ੌਕ ਬੜਾ ਭੈਣ ਜੀ ਕੰਮਾਂ ਦਾ ਸਾਰੇ ਕੰਮ ਕਰ ਲੈਂਦੀ ਐ ਸਲਾਈ ਕਢਾਈ ਰੋਟੀ ਵਧੀਆ ਤੋਂ ਵਧੀਆ ਬਣਾ ਲੈਂਦੀ
ਅੱਛਾ ਕੱਪੜੇ ਵੀ ਸੀ ਲੈਂਦੀ ਤੁਹਾਡੀ ਬੇਟੀ
ਹਾਂਜੀ, ਹਾਂਜੀ।
ਅੱਛਾ, ਅੱਛਾ, ਅੱਛਾ, ਅੱਛਾ ਮੇਰੇ ਸਰਦਾਾਰ ਜੀ
ਸਾਡੇ ਘਰ ਦੇ ਸੂਟ ਸਭ ਉਹੀ ਸੀਂਦੀ ਏ
ਅੱਛਾ ਜੀ ਅੱਛਾ ਤੇ ਮੇਰੇ ਵੀ ਸੂਟ ਸਵਾਦਿਆ ਕਰੋ ਕਿ ਉਹ ਮੇਰੀ ਵੀ ਤਾਂ ਬੱਚੀ ਏ ਨਾ
ਸਵਾ ਦਵਾਂਗੀ ਭੈਣਜੀ ਤੁਸੀਂ ਜਦੋਂ ਮਰਜੀ ਕਹੋ ਸਵਾ ਦਿਆਂਗੇ
ਅੱਛ, ਅੱਛਾ ਬਾਹਰ ਦੇ ਲੋਕਾਂ ਦੇ ਕੱਪੜੇ ਸੀਦੀ
ਨਹੀਂ, ਨਹੀਂ ਬਾਹਰ ਦੇ ਨੀ ਸੀਦੀ ਭੈਣਜੀ ਤਾਂ ਇਹਦੇ ਕੋਲ ਸਮੇਂ ਨੀ ਹੁੰਦਾ ਭੈਣਜੀ ਇੰਨਾ ਆਪਣੇ ਕੰਮਾਂ ਚ ਆਪਣੀ ਪੜ੍ਹਾਈ ਚ ਬਿਜੀ ਹੈੇ ਪੜ੍ਹਾਈ ਕਰਦੀ ਪਈਏ ਆਪਣੇ ਘਰ ਤੇ ਸੀ ਲੈਂਦੀ ਆ ਬਸ
ਸੋਹਣੇ ਸੋਹਣੇ ਸੀਦੀ ਏ ਕੀ ਕੰਮ ਚ
ਵਧੀਆ ਡਿਜਾਇਨਰ ਸੂਟ ਸੀਂਦੀ ਏ ਭੈਣਜੀ
ਅੱਛਾ ਜੀ ਫੇਰ ਉਹਨੇ ਕੋਰਸ ਕੀਤਾ ਹੋਸੀ ਕੁਛ ਨਾ ਸਲਾਈ ਦਾ ਭੈਨ ਜੀ ਤਈੳ, ਤਈਓ, ਤਈਓ ਅੱਛਾ
ਨੇ ਸਾਰੇ ਕੁਝ ਸੀ ਲੈਂਦੇ ਹੁਣ ਮੇਰਾ ਅਸੀਂ ਹੁਣ ਮੇਰੀ ਨਨਾਣ ਦੇ ਮੁੰਡੇ ਦਾ ਵਿਆਹ ਏ ਭੈਣਜੀ ਤੇ ਉਹਦੇ ਸਾਰੇ ਕੱਪੜੇ ਓਨੇ ਆਪ ਹੀ ਸੀਤੇ ਨੇ ਆਪਣੇ ਆਪਣੇ ਘ ਘਗਰੇ ਬਣਾਏ ਸੀ ਸ਼ਰਾਰੇ ਬਣਾਏ ਸੀ ਆਪਣੇ
ਵਾਹ ਜੀ ਵਾਹ ਬਹੁਤ ਅੱਛੀ ਗੱਲ ਦੱਸੀ ਨੇ
ਸਾਰੇ ਆਪ ਈ ਬਣਾਏ
ਅੱਛਾ ਜੀ ਚਲੋ ਮੈਂ ਆਵਾਂਗੀ ਤੁਹਾਡੇ ਘਰ ਕਿਸ ਟਾਈਮ ਆਵਾਂਗੀ ਤੁਹਾਡੀ ਬੱਚੀ ਘਰ ਕਿਸ ਟਾਈਮ ਮਿਲਦੀ ਹੈ। ਮੈਨੂੰ ਮੈਂ ਹਲੇ
ਤਾਂ ਪੈਂਟਾਂ ਵੀ ਸੀ ਲੈਂਦੀ ਹੈ ਪਿਓ ਦੇ ਕੁੜਤੇ ਪਜਾਮੇ ਸੀਤੇ ਪੈਂਟਾਂ ਸੀਤੀਆਂ
ਵਾਜੀ ਬਹੁਤ ਅੱਛਾ ਭੈਣ ਜੀ ਤੁਹਾਨੂੰ ਤਾਂ ਬੜਾ ਸੁੱਖ ਹੈ ਫਿਰ ਅੱਜ ਕੱਲ ਤਾਂ ਸਲਾਈਆਂ ਮਾਣ ਈ ਨਹੀਂ ਐ।
ਸਿਲਾਈਆਂ ਭੈਣਜੀ ਅੱਜ ਕਲ ਬੜੀਆਂ ਸਿਲਾਈਆਂ ਨੇ ਕਹਿੰਦੇ ਆ ਇਹਦੇ, ਇਹਦੇ, ਇਹਦੇ ਸਰਦਾਰ ਜੀ ਤੇ ਕਹਿੰਦੇ ਨੇ ਕਿ ਇਹਨੂੰ ਖੋਲਦੇ ਇੱਕ ਕੰਮ ਕਰਦੀ ਰਹੇ ਮੈਂ ਕਿਹਾ ਨਹੀਂ ਖੋਲਣਾ ਨਹੀਂ ਹਾਲੇ ਹਲੇ ਪੜ੍ਹ ਲਵੇ ਚੰਗੀ ਤਰ੍ਹਾਂ ਅੱਛਾ ਘਰ ਬਾਹਰ ਮਿਲ ਜਾਵੇ ਹੁਣ ਮੈਂ ਬੁਟੀਕ ਖੋਲ ਕੇ ਕੀ ਕਰਾਂ ਬਸ ਦਰਜੀ ਬਣਾ ਦੇਵਾਂ
ਆ ਪੈਣ ਜੀ ਇੱਥੇ ਬੜਾ ਕੰਮ ਅੱਛਾ ਨੇ ਐ ਤੇ ਅੱਜ-ਕੱਲ੍ਹ ਕੰਮ ਚੱਲ ਜਾਏ ਤੇ ਬਹੁਤ ਸਾਰੇ ਟੱਬਰ ਦੀ ਰੋ ਟੀ ਨਿਕਲ ਆਉਂਦੀ ਨੇ
ਉਹ ਗੱਲ ਠੀਕ ਹੈ, ਭੈਣ ਜੀ ਅਗਲੀ ਕੁੜੀ ਨੇ ਅਗਲੇ ਘਰ ਜਾਣਾ ਕਿੰਨੇ ਦਿਨ ਇੱਥੇ ਕੰਮ ਕਰੇਗੀ।
ਪੈਣ ਜੀ ਤੁਸੀਂ ਇਹ ਤੁਹਾਨੂੰ ਗ਼ਲਤ ਲੱਗਦਾ ਪਿਆ। ਮੇਰੇ ਤੇ ਬੱਚੇ ਅਗਰ ਇਤਨੀ ਲਾਇਕ ਹੋਵੇ। ਤੇ ਮੈਂ ਤੇ ਆਪਣੀ ਬੱਚੀ ਨੂੰ ਘਰ ਹੀ ਕੰਮ ਖੁਲਵਾ ਦੇਵਾਂ ਜਿਸ ਟਾਈਮ ਜਾਏਗੀ।
ਭੈਣਜੀ ਕੱਲ ਨੂੰ ਸੋਹੁਰੇ ਕਰਾਉਣ ਨਾ ਕਰਾਉਣ। ਪਿੱਛੋਂ ਕੌਣ ਸਾਂਬੇਗਾ, ਸਾਨੂੰ ਲੋਕਾਂ ਤੇ ਆਦਾ ਕੋਈ ਨੀ।
ਉਹ ਭੈਜੀ ਕਹਿੰਦੇ ਨੇ ਕੇ ਦਰਜੀ ਇੱਕ ਰੱਖ ਲਓ ਤੇ ਅਹ, ਸਿਲਾਈ ਵਾਲੀਆਂ ਔਰਤਾਂ ਵੀ ਮਿਲ ਜਾਂਦੀਆਂ ਨੇ ਦਰਜੀੇ ਵੀ ਮਿਲ ਜਾਂਦੇ ਨੇ ਤੁਸੀਂ ਵੀ ਘਰ ਸਮ ਕੰਮ ਕਰ ਸਕਦੇ, ਹੋ ਤੁਸੀਂ ਪੜ੍ਹੇ ਲਿਖੇ ਓ ਸਿਆਣੇ ਓ। ਤੁਹਾੜੇ ਜਿਹਾ ਤਾਂ ਕੋਈ, ਸਿਆਣਾ ਹੈ ਨੀ ਮੈਂ ਤੇ ਕਹਿੰਦੀ ਭੈਣ ਜੀ ਦਾ ਕੀਰਤਨ ਵੀ ਬਹੁਤ ਸੋਹਣਾ ਕਰਦੇ ਨੇ ਪੈਣ ਜੀ ਤੁਸੀਂ ਤੇ ਬੇ ਕਿਹਾ ਪੜ੍ਹੇ ਲਿਖੇ ਹੋ ਪੈਣ ਜੀ, ਤੁਹਾਡੇ ਤੋਂ ਬੜੀ ਤੁਹਾਡੀ ਤਾਰੀਫ਼ ਸੁਣੀ ਏ ਮੈਂ ਤੇ
ਹਾਂਜੀ ਭੈਣ ਜੀ, ਮੈਂ ਤੇ ਬ ਮੈਂ ਤੇ ਸਾਰੇ ਕੋਰਸ ਕੀਤੇ ਪਏ ਨੇ।
ਅੱ ਅੱਛਾ ਭੈਣਜੀ ਤਈਓ-ਤਈਓ ਸਾਰੀ ਸੰਗਤ ਵੀ ਕਹਿੰਦੀ ਕਹਿੰਦੀ ਬਹੁਤ ਅੱਛਾ ਕੀਰਤਨ ਕਰਦੇ ਨ ਤੁਸੀਂ ਮੈਂ ਕਿਹਾ ਕਿਤੇ ਵਜੇ ਤੁਹਾਡਾ ਪ੍ਰੋਗਰਾਮ ਹੁੰਦਾ? ਬਈ ਕਿਸ ਟਾਈਮ ਤੁਸੀਂ ਕੀ ਤਨ ਬਈ
ਸਾਡੇ ਪਰਿਵਾਰ ਸਾਰੇ ਹੀ ਪੜ੍ਹੇ ਲਿਖੇ ਭੈਣ ਜੀ ਵਾਹਿ ਰੱਬ ਨਾਲ ਜੁੜੇ ਹੋਏ ਨੇ ਵਾਹਿਗੁਰੂ ਦੀ ਕਿਰਪਾ ਹੈ, ਸਾਰੇ ਹੀ ਕੀਰਤਨ ਕਰ ਲੈਂਦੇ ਨੇ।
ਅੱਛਾ ਜੀ ਉਹ ਅੱਛਾ ਜੀ। ਚਲੋ ਤੁਸੀਂ, ਜਦ ਘਰ ਕੀਰਤਨ ਕਰਾਓਗੇ ਨਾ ਤੇ ਮੈਨੂੰ ਬੁਲਾਣਾ ਮੈਂ ਵੀ ਹਾਂ ਤੁਸੀਂ ਗੁਰਦੁਆਰੇ ਗੁਰਦੁਆਰੇ ਕਹਿ
ਤੁਸੀਂ ਆਜੋ ਘਾਰ ਮੈਂ ਤੁਹਾਨੂੰ ਸੁਣਾ ਦਾਂਗੀ ਕਿਰਤਨ
ਵਾਹ ਜੀ ਵਾਹ-ਵਾਹ ਜੀ ਵਾਹ! ਬਹੁਤ ਅੱਛਾ ਪੈਣ ਜੀ ਫਿਰ ਤੇ ਮਨ ਖੁਸ਼ ਕਰ
ਸਰਦਾਰ ਜੀ ਨੂੰ ਨਾਲ ਲੈ ਕੇ ਆਓ ਅੱਥੈ ਹੀ ਰੋਟੀ ਰੋਟੀ ਖਾਣਾ ਕੱਲ ਆ ਜਾਣਾ, ਇੱਥੇ ਹੀ ਫੁਲਕਾ ਖਾ ਲਾਂਗੇ ਕੱਠੇ ਬਹਿ ਕੇ।
ਅੱਛਾ ਜੀ-ਅੱਛਾ ਜੀ, ਜ਼ਰੂਰ-ਜ਼ਰੂਰ। ਇਹੋ ਜੇ ਪੈਣ-ਭਰਾ ਹੋਣ ਜੋ ਇਤਨੇ ਪਿਆਰ ਵਾਲੇ ਹੋਣ ਤੇ
ਤਾਨੂੰ ਆਪਣੀ ਧੀ ਨਾਲ ਵੀ ਮਿਲਾ ਦਾਂਗੀ, ਉਹ ਵੀ ਰਾਤੀ ਘਰ ਹੀ ਹੁੰਦੀ ਏ ਉਹਦੇ ਨਾਲ ਵੀ ਮਿਲਾ ਦਾਂਗੀ ਤੁਹਾਨੂੰ ਤੁਹਾਡਾ ਮੁੰਡਾ ਕੀ ਕਰਦਾ ਪਿਆ ਭੈਣ?
ਮੇਰਾ ਮੁੰਡਾ ਭੈਣ ਜੀ ਪੜ੍ਹ ਚੁੱਕਾ। ਮੈਂ ਤੇ ਖਾਸ- ਪੈਣਜੀ ਮੇਰਾ ਬੱਚਾ ਤੇ ਇਸ ਟੈਮ ਬਾਈ ਸਾਲ ਦਾ ਹੋ ਗਿਆ।
ਅੱਛਾ।
ਹਾਂਜੀ ਉਹ ਚੰਗਾ ਪੜ ਕਿ ਮੇਰਾ ਬੱਚਾ ਹੁਣ ਨੌਂ ਨੌਕਰੀ ਲੱਗ ਗਈ ਮੇਰੇ ਬੱਚੇ ਦੀ
ਅੱਛਾ ਕਿੱਥੇ ਨੌਕਰੀ ਕਰਦਾ?
ਇੱਥੇ ਹੀ ਕਰਦਾ ਕੋਈ ਇਹ ਇਹ ਗੁਰਦੁਆਰਾ ਆਪਣਾ ਹੈਗਾ ਨਾ ਕਿਹੜਾ ਗੁਰਦੁਆਰਾ ਕਹਿੰਦੇ ਨੇ
ਦੁਆਰੇ ਪਾਈ ਏ ਕਿ-
ਨਹੀਂ ਨਹੀਂ ਪੈਣਜੀ ਨਹੀਂ-ਨਹੀਂ ਦਫ਼ਤਰ ਕੰਮ ਜਾਂਦਾ ਨੇ। ਪੜ੍ਹਿਆ ਲਿਖਿਆ ਮੇਰਾ ਬੱਚਾ ਹਾਂ। ਗੁਰਦੁਆਰੇ ਇੱਥੇ ਕਹਿੰਦੇ ਇੱਥੇ ਗੁਰਦੁਆਰਾ ਹੈਗਾ ਕਿ ਕਿਹੜਾ ਗੁਰਦੁਆਰਾ ਕਹਿ ਰਹੇ ਦੱਸ ਨਹੀ-ਨਹੀ। ਬੱਚੇ ਦੱਸਦੇ ਪੈਣਜੀਏ ਅਸੀਂ ਹਨੂੰ ਸਾਨੂੰ ਇੱਤਨਾ ਧਿਆਨ ਰੱਖਦੇ ਕੋਈ ਨੀ ਆ। ਕੀ ਕਹਿੰਦੇ ਚੱਲ ਇਨਾ ਪਤਾ ਹੈਗਾ ਗੁਰਦੁਆਰੇ ਦੇ ਨਜ਼ਦੀਕ ਦਫ਼ਤਰ ਬੱਚੇ ਦਾ ਹੈਗਾ।
ਅੱਛਾ।
ਹਾਂਜੀ। ਸਵੇਰੇ ਜਾਂਦਾ ਜਾਂ ਸਵੇਰੇ ਜਾਂਦਾ ਮੇਰਾ ਬੱਚਾ ਨੌ ਵਜੇ ਜਾਂਦਾ। ਸ਼ਾਮੀ ਚਾਰ-ਪੰਜ ਪੰਜ ਪੰਜ ਸਾਢੇ-ਪੰਜ ਵਜੇ ਘਰ ਆ ਜਾਂਦਾ। ਮੇਰੇ ਬੱਚੇ ਦੀ ਇਸ ਟੈਮ ਪੰਜਾਹ ਹਜ਼ਾਰ ਤਨਖਾਹ ਹੈਗੀ ਏ। ਹਾਂ ਮੇਰਾ ਬੱਚਾ ਤੇ, ਨਿਤਨੇਮੀ ਨੇ। ਗੁਰਦੁਆਰੇ ਸੇਰੇ ਜਾਂਦਾ ਨੇ ਤੁਸੀਂ ਭੈਣ ਜ ਦੇਖਣ ਹਾਂ ਬੱਚਾ ਮੇਰਾ ਆਂਦਾ ਗੁਰਦੁਆਰੇ।
ਕੱਲ ਆਓਗੇ ਨਾ ਬੱਚੇ ਨੂੰ ਨਾਲ ਲੈ ਕੇ ਆਣਾ।
ਮੈਂ ਤੇ ਆ ਮੈਂ ਤੇ ਤੁਹਾਨੂੰ ਇਹੀ ਗੱਲ ਕਰਨੀ ਜਾਂਦੇ ਸਨ ਮੇਰੇ ਸਰਦਾਰ ਜੀ ਵੀ ਕਹਿ ਰਹੇ ਕਹਿੰਦੇ ਨਾਲ ਬੱਚੀ ਬੜੀ ਅੱਛੀ ਹੈਗੀ ਹੈ। ਤੇ ਮੈਂ ਕਿਹਾ ਚਲੋ ਆਪਸ ਵਿੱਚ ਸੇਰੀਆ ਮੈਂ ਤੇ ਚਲੋ ਸੰਬਧ ਦੀ ਵੀ ਬਣ ਜਾਈਏ ਨਾ।
ਭੈਣ ਜੀ ਪਰ ਮੈਂ ਕਹਿੰ ਇਨੀ ਆਂ ਥੋੜਾ ਛੋਟੀ ਨਾ ਥੋੜਾ ਇੱਕ ਦੋ ਸਾਲ ਹੋਰ ਕਰ ਲੈਂਦੇ ਤੇ।
ਚਲੋ ਭੈਣ ਜੀ ਚਲੋ। ਅੱਛੀ ਗੱਲ ਹੈ ਆਪਸ ਵਿੱਚ ਕਰ ਲਈਏ ਤਾਂ ਚੰਗਾ ਬਾਹਰ ਭੈਣ ਜੀ। ਲੋਕ ਅੱਜ ਕੱਲ ਦੇ ਕਹਿੰਦੇ ਕੁਛ ਨੇ ਕਰਦੇ ਕੁਛ ਨੇ
ਬਾਕੀ ਭੈਣਜੀ ਕੋਈ ਪਤਾ ਨੀ ਨਾ ਫਿਰ ਲੋਕੀ ਬਾਅਦ ਚ ਪੜ੍ਹਾਉਣ ਨਾ ਪੜ੍ਹਾਉਣ ਹੁਣ ਪੜ੍ਹਦੀ ਪਈਏ। ਮੈਨੂੰ ਹੈਗਾ ਆਪਣਾ ਕੋਰਸ ਪੂਰਾ ਕਰ ਲਵੇ। ਵਿਆਹ ਤੋਂ ਬਾਅਦ ਕਿੱਥੇ ਪੜ੍ਹਾਈਆਂ ਆਉਂਦੀਆਂ ਨੇ ਭੈਣ ਜੀ ਤੁਹਾਨੂੰ ਪਤਾ ਤੇ ਆਈ।
ਨਾ ਬੱਚੀ ਨੂੰ ਲੱਗ ਸੀ ਭੈਣ ਜੀ ਕਿੰਨਾ ਕੁ ਇਹਦਾ ਕੋਲ ਸਾਜੇ ਬਾਕੀ ਹੈ ਭੈਣ।
ਸਾਲ ਭਰ ਚ ਲੱਗੇ ਗਈ ਭੈਣ ਜੀ।
ਅੱਛਾ ਸਾਲ ਬਾਦ ਅੱਛਾ।
ਬਾਕੀ ਤੁਸੀਂ ਵਿਆਹ ਤੋਂ ਬਾਅਦ ਕਰਾਲਗੇ ਤੇ ਕੋਈ ਸਾਨੂੰ ਕੋ ਮੈਂ ਫਿਰ ਸਰਦਾਰ ਜੀ ਨਾਲ ਗੱਲ ਕਰ ਲਾਂਗੀ। ਕੱਲ ਤੁਸੀਂ ਆਓਗੇ ਮੇਰੇ ਘਰ ਦੇ ਬੱਚੇ ਨੂੰ ਲੈਂਦੇ ਆਉਣ ਨਾਲ।
ਅ ਬੱਚਾ ਮੁੰਡੇ ਦਾ ਮੁੰਡਾ ਤੇ ਮੇਰਾ ਭੈਣ ਜੀ ਆਵੇ ਨਾ ਆਵੇ ਮੈਂ ਨਾ ਕਹਿੰਦੀ। ਸਰਦਾਰ ਜੀ ਤੇ ਮੈਂ ਤੇ ਆ ਹੀ ਜਾਵਾਂਗੇ ਅਸੀਂ ਦੋਨੋ ਤੇ ਆਈ ਜਾਵਾਂਗੇ। ਪਰ ਰੋਟੀ ਦੀ ਤੁਸੀਂ ਖੇਚਲ ਬਿਲਕੁਲ ਨਹੀਂ ਕਰਨੀ ਭੈਣ ਜੀ ਦੇਖ ਮੇਰੀ ਗੱਲ ਸੁਣੋ ਨਹੀਂ ਨਹੀਂ ਨਹੀਂ ਨਹੀਂ ਮੇਰੀ ਗੱਲ ਸੁਣੋ ਭੈਣ ਨਹੀਂ ਨਹੀਂ ਨਹੀਂ ਨਹੀਂ ਉਹ ਤੁਹਾਡੀ ਇੱਥੇ ਹੀ ਰੋਟੀ ਤੁਹਾਡੀ ਰੋਟੀ ਹੈਗੀ ਕੋਈ ਐਸੀ ਗੱਲ ਤੇ ਦੀ ਭੈਣ ਜੀ ਚਲੋ ਆਵਾਂਗੇ।
ਖੁਵਾਏਗੀ ਆਪਣੇ ਹੱਥਾਂ ਨਾਲ।
ਅੱਛਾ ਜੀ ਅੱਛਾ ਅੱਛਾ ਅੱਛਾ ਚੱਲੋ। ਉਹ ਭੈਣ ਜੀ ਤੁਸੀਂ ਅ ਸਰਦਾਰ ਜੀ ਤੁਹਾਡੇ ਕੰਮ ਕਰਦੇ ਨੇ ਕਿ ਨਹੀਂ ਕਰਦੇ? ਕੰਮ ਤੇ ਜਾਂਦੇ ਨੇ ਕਿ ਛੋੜ ਦਿੱਤਾ ਨੇ।
ਜਾਂਦੇ ਨੇ ਹਲੇ ਦੁਕਾਨ ਚ ਜਾਂਦੇ ਨੇ
ਅੱਛਾ ਅੱਛਾ ਅੱਛਾ।
ਉਹਨਾਂ ਬਿਨਾ ਦੁਕਾਨ ਚੱਲਦੀ ਕਿੱਥੇ ਹੈ ਦੁਕਾਨ ਜਾਣਾ ਪੈਂਦਾ। ਭੈਣ ਜੀ ਨੌਕਰਾਂ ਦੇ ਸਾਰੇ ਦੁਕਾਨ ਨੀ ਛੱਡ ਸਕਦੇ ਆਪਣਾ ਤੇ ਜਾਣਾ ਪੈਂਦਾ ਹੀ ਹੈ। ਤੁਹਾਨੂੰ ਪਤਾ ਅੱਜ ਕੱਲ ਨੌਕਰ ਦੇ ਕਿਥੋਂ ਭਰੋਸ।
ਨਾ। ਜੀ। ਨਾ। ਅੱਜ। ਕੱਲ। ਬੱਚਿਆਂ। ਤੇ। ਲੋਕ। ਵਿਸ਼ਵਾਸ। ਕਰਦਾ ਹਾਂ ਨਹੀਂ ਜੀ ਨਹੀਂ ਨਹੀਂ ਅੱਜ ਕਲ ਬੜਾ ਬਾਬਾ। ਨਹੀਂ ਠੀਕ ਏ ਠੀਕ ਏ ਬਾਈ ਆਪਣਾ ਬਾਈ ਆਪ ਹੀ ਦੇਖ। ਦੇਖ ਲੋਗੇ ਤਾਂ ਚਾਰ ਪੈਸੇ ਕਮਾ ਲੋਗੇ ਨਹੀਂ ਦੇ। ਦੇਖੋਗੇ ਤੇ ਕੋਈ ਵੀ ਅੱਜ ਕੱਲ ਕੋਈ ਕਮਾ ਕੇ ਦਿੰਦਾ ਨੀ। ਭੈਣਾਂ ਮੈਂ ਤੁਹਾਨੂੰ ਦੱਸ ਆ। ਅਸੀਂ ਤਾਂ ਤੁਹਾਨੂੰ ਸੱਚ ਹੀ ਦੱਸੀਏ ਅਸੀਂ ਤਾਂ ਆਪ। ਵੀ ਕਹਿੰਦੇ ਆ ਚਲੋ ਬਾਈ ਥੋੜਾ ਬਹੁਤ ਜਿਹੜਾ ਹੋ ਜਾ ਤੇ ਆਪ ਵੀ ਮੈਂ ਵੀ ਆਪਣੇ ਘਰ ਮੈਂ ਵੀ ਕੱਪੜੇ ਰੱਖੇ ਪਏ ਨੇ। ਸੂਟ ਰੱਖੇ ਨੇ ਅ ਹਾਂਜੀ। ਆਹ ਹੁਣ ਪਹਿਲੇ ਅੱਗੇ ਕਈ ਨਹੀਂ ਕੀਤਾ ਸੀ ਹੁਣ ਸ਼ੁਰੂ ਕੀਤਾ ਕੰਮ ਮੈਂ। ਤੇ ਮੈਂ ਕਿਹਾ ਚਲੋ ਜਿਹੜਾ ਘਰ ਬੈਠੇ ਬੈਠਾਏ ਹੋ ਜਾਏ ਕੋਈ ਗੱਲ ਨੀ। ਆਪਣੀਆਂ ਸਹੇਲੀਆਂ ਆ ਜਾਂਦੀਆਂ ਗੁਰਦੁਆਰੇ ਦੀਆਂ ਆ ਜਾਂਦੀਆਂ ਨੇ। ਆਸ ਪੜੋਸੀ ਵੀ ਆ ਜਾਂਦੇ ਨੇ।
ਵਧੀਆ ਸੂਟ ਵੀ ਰੱਖੇ ਜੇ ਕਿ ਸੁਧਾਰਨੀ ਰੱਖੇ ਨੇ।
ਭੈਣ ਜੀ ਮੈਂ ਤੇ ਵੈਸੇ ਦੋਨੋ ਕਿਸਮ ਦੇ ਕੱਪੜੇ ਰੱਖੇ ਨੇ। ਵਿਆਹ ਸ਼ਾਦੀਆਂ ਚ ਵੀ ਪਾਣ ਵਾਲੇ ਰੱਖੇ ਨੇ ਤੇ। ਘਰਾਂ ਵਾਲੇ ਪਾਉਣ ਵਾਲੇ ਵੀ ਰੱਖੇ ਨੇ ਕੱਪੜੇ। ਦੋਨੋ ਕਿਸਮ ਦੇ ਹੋਣ ਤਾਂ ਫਿਰ ਭੈਜੀ ਕੱਪੜਾ ਵਿਕ ਜਾਂਦਾ।
ਹਾਂ ਚਲੋ ਤੁਸੀਂ ਕੱਲ ਆਓ ਫੇਰ ਗੱਲ ਕਰਦੇ ਹ ਭੈਣ। ਜੀ। ਠੀਕ ਹੈ ਫੇਿਰ ਮੈਂ ਆਵਾਂਗੀ ਤੁਹਾਡੇ ਘਰ ਤੱਕਣ। ਨੂੰ। ਵੀ ਲਿਆਵਾਂਗੀ ਠੀਕ ਐ ਭੈਜੀ
ਅੱਛਾ ਜੀ ਅੱਛਾ ਜੀ ਮਿਹਰਬਾਨੀ ਬੜੀ ਬੜੀ ਮਿਹਰਬਾਨੀ। ਅੱਛਾ ਜੀ ਸਤਿ ਸ੍ਰੀ ਅਕਾਲ ਜੀ।